ਹੈਲੋ, ਹਾਂਜੀ ਕਿਵੇਂ ਵਧੀਆ?
ਵਧੀਆ-ਵਧੀਆ
ਹਾਂਜੀ ਠੀਕ ਤੁਸੀਂ ਦੱਸੋ?
ਵਧੀਆ ਕੀ ਕਰ ਰਹੇ ਸੀਗੇ?
ਕੁਛ ਨਹੀਂ ਫਿਲਹਾਲ ਤਾਂ ਮੈਂ ਪੜ੍ਹਾਈ ਕਰ ਰਹੀ ਸੀ ਤੇ ਹੁਣ ਮੈਂ ਥੋੜ੍ਹਾ ਜਿਹਾ ਬ੍ਰੇਕ ਲੇਆ।
ਚਲੋ ਵਧੀਆਂ ਹੋਰ ਚਾਹ ਪਾਣੀ ਪੀ ਲਿਆ?
ਚਾਹ ਪਾਣੀ ਹਾਂ, ਮਤਲਬ ਮੈਂ ਚਾਹ ਪੀ ਕੇ ਹਟੀ ਸੀ ਦੁਪਹਿਰੇ ਹੁਣ ਤਾਂ ਨੀ ਮੈਂ ਚਾਹ ਪੀਦੀ ਮੈਂ ਦੁਪਹੀਰੇ ਵਰੀ ਚਾ ਪੈਣੀਆਂ
ਅੱਛਾ-ਅੱਛਾ ਤੇ ਮਤਲਬ ਨਿੰਬੂ ਪਾਣੀ ਵਗੈਰਾ ਪੀਂਦੇ ਹੋਵੋਂਗੇ।
ਸਵੇਰ ਦੇ ਟਾਈਮ ਤੇ ਦੁਪਹਿਰੇ ਤਾਣੀ
ਵਧੀਆ-ਵਧੀਆ ਵੈਸੇ ਗਰਮੀ ਚ ਤਾਂ ਇਹੀ ਕੁਛ ਹੁੰਦਾ ਕਿ ਹਾਂ ਨਿੰਬੂ ਪਾਣੀ ਪੀ ਲਓ ਹਨਾ ਕਚੀ ਲੱਸੀ ਪੀਲੋ ਨਾ ਰਿਫਸ਼ਿੰਗ ਹਾਂਜੀ-ਹਾਂਜੀ ਹਾਂਜੀ। ਜੀ ਤੁਸੀਂ ਬਣਾਉਦੇ ਓ?
ਨਹੀਂ ਮੈਂ ਡੈਡੀ ਨੂੰ ਕਿਹਾ ਕਿ ਵੀ ਲੈ ਕੇ ਆਓ ਰਆਫਜ਼ਾ ਮੈਨੂੰ ਪਸੰਦ ਆ ਬਹੁਤ ਓਹ ਨਾ ਮਤਲਬ ਕੱਚੀ ਲੱਸੀ ਕਰਕੇ ਕਿ ਇਹਦੇ ਚ ਥੋੜ੍ਹਾ ਜਹਾ ਰਆਵਜ਼ਾ ਕਲਰ ਐਡ ਹੋ ਜਾਂਦਾ ਐ ਉਹਦਾ ਫਲੇਵਰ ਐਡ ਹੋ ਜਾਂਦਾ ਐ ਰੂਆਵਜ਼ਾ ਦੇ ਵੀ ਨਾ ਬਹੁਤ ਫਲੇਵਰ ਹੁੰਦੇ ਨੇ ਲੀਚੀ ਫਲੇਵਰ ਮੈਂਗੋ ਫਲੇਵਰ ਇੱਕ ਰੋਜ਼ ਫਲੇਵਰ ਹੁੰਦਾ ਐ ਮੈਂ ਹੁਣ ਨਾ ਮੈਂਗੋ ਫਲੇਵਰ ਮੰਗਾਉਂਗੀ ਜਾਂ ਫਿਰ ਨਹੀਂ ਮੈਂ ਲੀਚੀ ਫਲੇਰ ਸੋਚ ਰਹੀ ਹ ਐਵੇਂ ਦਈ ਫਲੇਵਰ ਮੰਗਊਂਗੀ ਹੁਣ ਮੈਂ
ਵੈਸੇ ਵੈਸੇ ਨਾ ਅਗਰ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਲੀਚੀ ਮਤਲਬ ਕਰਿਓ ਅਸੀਂ ਵੀ ਲੀਚੀ ਮਤਲਬ ਇੱਕ ਵਾਰ ਤਾਂ ਸੀਗਾ ਟੇਸਟੀ ਹੁੰਦਾ ਓਹ ਹੋ।
ਲੀਚੀ ਫਲੇਵਰ
ਹਾਂਜੀ, ਮਤਲਬ ਸਾਡੇ ਕੋਲ ਇੱਕ ਰੇਡ ਵਾਲਾ ਜਿਹੜਾ ਤੁਸੀਂ ਰੋਜ਼ ਵਾਲਾ ਕਹਿ ਰਹੇ ਹੋ ਓਹ ਵੀ ਹੈ ਤੇ ਲੀ ਜੀ ਸਾਡੇ ਕੋਲ ਦੋਨੋ ਨੇ।
ਅੱਛਾ, ਜਿਆਦਾ ਟੇਸਟੀ ਕਿਹੜਾ ਐ?
ਵੈਸੇ ਟੇਸਟੀ ਤਾਂ ਆਪਣਾ ਰੈਡ ਵਾਲਾ ਹੀ ਲੱਗਦਾ ਕਿਉਂਕਿ ਨੋਰਮਲੀ ਸਾਰੇ ਓਹ ਹੀ ਪੀਂਦੇ ਨੇ ਆਪਾਂ ਜਿਵੇਂ ਹਨਾ ਸ਼ਬੀਲ ਵਗੈਰਾ ਚ ਵੀ ਦੇਖਦੇ ਆਂ।
ਨਹੀਂ ਮੈਨੂੰ ਏਦਾਂ ਲੱਗਦਾ ਵੀ ਫਲੇਵਰ ਟਰਾਈ ਕਰਨੇ ਚਾਹੀਦੇ ਨੇ ਆਪਾਂ ਇੱਕ ਕੰਮ ਕਰ ਸਕਦੇ ਆ ਆਪਾਂ ਛੋਟੀਆਂ ਬੋਟਲ ਲੈ ਸਕਦੇ ਆਂ ਕਿਉਂਕਿ ਕੇਰਾ ਨਾ ਵੱਡੀ ਬੋਟਲ ਲੈ ਕੇ ਆਈ ਸੀ ਡੈਡੀ ਫੇਰ ਉਹ ਨਾ ਕਿਸੇ ਨੇ ਪੀਤਾ ਹੀ ਨਹੀਂ ਖ ਖ਼ਰਾਬ ਹੋ ਗਿਆ ਪਿਆ-ਪਿਆ।
ਹਾਂ ਪੈਸੇ ਵੀ ਨਾਲੇ ਫੇਰ ਉਹ ਹੋ ਜਾਂਦੇਏ ਖਰਾਬ ਹੋ ਜਾਂਦੇ।
ਹਾਂ ਫੇਰ ਓਹ ਕਿਹਾ ਮੈਂ ਕਿ ਵੀ ਲੈ ਕੇ ਆਓ।
ਹਾਂ ਨਹੀਂ ਵੈਸੇ ਸਹੀ ਹੈ ਛੋਟੇ ਮਤਲਬ ਪਹਿਲਾਂ ਨਾ ਥੋੜਾ ਮਗ ਵਾਹੋ ਅਗਰ ਟੇਸਟੀ ਲ ਲੱਗਦਾ ਫੇਰ ਉਹ ਤੋਂ ਬਾਦ ਲਗਾ ਸਕਦੇ ਆਂ।
ਵੀ ਜਿਹੜੀ ਚਾਹ ਅਸੀਂ ਪੀਂਣੇ ਆ ਪਹਿਲ ਦੇ ਟਾਈਮ ਬੰਦ ਹੋਜੂਗੀ ਜਗ੍ਹਾ ਤੇ ਅਸੀਂ ਸਕੈਸ਼ ਪੀ ਲਿਆ ਕਰਾਂਗੇ ਨਾਲੇ ਓਹ ਵਧੀਆ ਹੈਲਥ
ਹਾਂ ਨਹੀਂ ਬਿਲਕੁਲ। ਲ ਅਸੀਂ ਤਾਂ ਮਤਲਬ ਹੁਣ ਤਾਂ ਗਰਮੀ ਤਾਂ ਸਾਡਾ ਵਧੀਆ ਚੱਲ ਰਿਹਾ ਕਿ ਮਤਲਬ ਸਵੇਰੇ-ਸਵੇਰੇ ਚਾਹ ਪੀਂਨੇ ਆਂ। ਉਹ ਤੋਂ ਬਾਦ ਫੇਰ ਦੋਪੈਰੇ ਜਿਵੇਂ ਮੈਂਗੋ ਸ਼ੇਕ ਯਾਂ, ਬਨਾਨਾ ਸ਼ੇਕ, ਯਾਂ ਨਿੰਬੂ ਪਾਣੀ ਪੀ ਲੈਂਣੀ ਆ।
ਦੋਪੈਰੇ ਮਤਲਬ ਸ਼ੇਕ ਵਗੈਰਾ ਪੀਂਣੇ ਓ ਪਾਣੀ ਪੀਂਣੇ ਓ ਤੇ ਚਾਹ ਵਗੈਰਾ ਨੀ ਪੀਂਦੇ ਦੋਪੈਰੇ।
ਨਹੀਂ-ਨਹੀਂ ਬਸ ਫੇਰ ਅਸੀਂ ਇੱਕੋ ਟਾਈਮ ਹੁਣ ਗਰਮੀ-ਗਰਮੀ ਤਾਂ ਸਵੇਰੇ-ਸਵੇਰੇ ਹੀ ਚਾਹ ਪੀਂਣੇ ਆ। ਫੇਰ ਹਾਂਜੀ।
ਸਵੇਰੇ ਟਾਈਮ ਤੇ ਗਰਮੀ ਨੀ ਹੁੰਦੀ ਹੈਗੀ ਜਾਦਾ ਸ਼ਾਮ ਮਤਲਬ ਆਪਾਂ ਕਹਿ ਸਕਦੇ ਹਾਂ ਦਪੈਰੇ ਦਪੈਰੇ ਜਾਦਾ ਗਰਮੀ ਹੁੰਦੀ ਐ।
ਬਿਲਕੁਲ ਕਿਉਂਕਿ ਵੈਸੇ ਹੈਨਾ ਚਲੋ ਇਹ ਹੁੰਦਾ ਕਿ ਸ਼ੇਕ ਵਗੈਰਾ ਪੀਣੇ ਹਾਂ ਆਪਣੇ ਅੰਦਰ ਬੋਡੀ ਨੂੰ ਵੀ ਕੁੱਛ ਲੱਗਦਾ ਕਿਉਂਕਿ ਦੁੱਧ ਵਗੈਰਾ ਵੈਸੇ ਤਾਂ ਨਹੀਂ ਪੀਂਦੇ ਹੈਗੇ ਕੁਛ ਮੇਰੀ ਸਿਸਟਰ ਵਰਗੇ ਨਖਰੇ ਕਾਰਦੀਆਂ।
ਖਾਂਣੇ ਹੋਂਗੇ ਕਿਉਂਕਿ ਤੁਸੀਂ ਕਿਆ ਸੀ ਵੇਟ ਗੇਨ ਕਰਨਾ ਬੋਤ ਜਾਦਾ ਜੰਕ ਫੂਡ ਨਾਲ ਤਾਂ ਬੋਤ ਗੇ ਵੇਟ ਗੇਨ ਹੁੰਦਾ ਤੁਸੀਂ ਫਿਰ ਜੰਕ ਫੂਡ ਖਾਓ।
ਮੈਂ ਬੋਹਤ ਕੱਟ ਖਾਂਣੀ ਹਾਂ ਮਤਲਬ ਕਦੇ ਈ ਮੀਨੇ ਚ ਇੱਕ- ਅਧੀ ਵਾਰ।
ਨਹੀਂ ਫਿਰ ਤਾਂ ਹੀ ਮੇਬੀ ਹੋ ਸਕਦਾ ਕਿਉਂਕਿ ਦੇਖੋ ਜਦੋਂ ਆਪਾਂ ਵੇਟ ਗੇਨ ਕਰਨਾ ਹੋਵੇ ਵੇਟ ਲੋਸ ਹੁੰਦਾ ਵੇਟ ਗੇਨ ਕਰਨਾ ਹੋਵੇ ਤਾਂ ਆਸਾਨ ਐ ਓ ਤਾਂ ਸਭ ਤੋ ਵਧੀਆ ਚੀਜ਼ ਹੈ ਆਪਾਂ ਮਤਲਬ ਤੁਹਾਨੂੰ ਤਾਂ ਬੋਹਤ ਖੁਸ਼ ਹੋਣਾ ਚਾਹੀਦਾ ਤੁਹਾਨੂੰ ਫਾਸਟ ਫੂਡ ਵਗੈਰਾ ਹੈਨਾ।
ਨਹ ਪਰ ਏ ਐ ਕਿ ਹਨਾ ਟੇਸਟ ਵੀ ਹੁੰਦਾ ਕਿ ਮੇਨੂੰ ਟੇਸਟ ਨੀ ਲੱਗਦੀਆਂ ਏ ਚੀਜ਼ਾਂ ਮੈਂ ਬੋ ਸਾਡੀ ਸਾਰੀ ਮਤਲਬ ਫੈਮਿਲੀ ਚ ਬੋਹਤ ਘੱਟ ਖਾਂਣੇ ਹਾਂ ਅਸੀਂ ਮੇਰਾ ਬ੍ਰਦਰ ਹੈ ਜੇੜਾ ਖਾ ਲੈਂਦਾ ਬਟ ਅਸੀਂ ਬੋਹਤ ਕੱਟ ਖਾਂਣੇ ਹਾਂ ਬੋਹਤ ਕੱਟ।
ਅੱਛਾ ਓਕੇ-ਓਕੇ। ਤੁਸੀਂ ਫਿਰ ਖਾਇਆ ਕਰੋ ਖਾ ਕੇ ਦੇਖ ਲੋ ਇੱਕ ਮੀਨਾ ਯਾਂ ਇੱਕ ਹਫ਼ਤਾ ਖਾ ਕੇ ਦੇਖ ਲੋੋ ਪਤਾ ਲੱਗ ਜਾਂਦਾ ਵੀ ਵੇਟ ਗੇਨ ਹੋ ਰੇਹਾ।
ਹਾਂ ਮੈਨੂੰ ਬੋਤ ਨੇ ਕੇਹਾ ਕਿ ਤੂੰ ਮੋਮੋਸ ਖਾਇਆ ਕਰ ਸਪਰਿੰਗ ਰੋਲ ਬਟ ਉਈ ਏ ਕਿ ਮੈਨੂੰ ਮਤਲਬ ਦੇਖਦੇ ਹੀ ਐ ਹੁੰਦਾ ਕਿ ਇੱਕ ਕਿਵੇਂ ਖਾਵਾਂ
ਅੱਛਾ ਠੀਕ ਐ ਨਈ ਮੈਂ ਤਾਂ ਕੱਲ ਆ ਰੀ ਸੀ ਉੱਥੋਂ ਮੈਂ ਮੋਮੋਸ ਦੇਖੇ- ਮੈਂ ਮੰਮੀ ਨੂੰ ਕਿਹਾ ਮਾ ਮੰਮੀ ਮੈਂ ਮੋਮੋਸ ਖਾਣੇ ਨੇ ਮੰਮੀ ਕੈੰਦੀ ਨਹੀਂ ਹਾਣੇ ਮੰਮੀ ਨੇ ਮੈਨੂੰ ਆਈਸ ਕਰ੍ਰੀਮ ਲੈ ਕੇ ਦੇ ਤੀ। ਬਟ ਮੇਰਾ ਮੋਮੋਸ ਖਾਣ ਦਾ ਬੋਹਤ ਮਨ ਸੀ ਯਾਰ।
ਖਾਂਣੇ ਔ ਤੁਸੀਂ ਮਤਲਬ ਫਰਾਈਡ ਯਾਂ ਕਿਵੇਂ ਸਟੀਮ ਵਾਲੇ
ਮੈਨੂੰ ਸਟੀਮਡ ਵੀ ਬੋਹਤ ਪਸੰਦ ਨੇ ਫਰਾਈਡ ਵੀ ਬੋਹਤ ਪਸੰਦ ਨੇ ਬਟ ਓਵਰ ਆਈ ਥਿੰਕ ਕੇ ਜੋ ਸਟੀਮਡ ਮੋਮੋਜ਼ ਹੁੰਦੇ ਨੇ ਨਾ ਉਨਾਂ ਦਾ ਟੇਸਟ ਜ਼ਿਆਦਾ ਵਧੀਆ ਹੁੰਦਾ ਹੂੰ ਬਟ ਓ ਡਿਪੈਂਡ ਕਰ ਦਾ ਵੀ ਹੈਨਾ ਹਰੇਕ ਦਾ ਬਣੋਣ ਦਾ ਤਰੀਕਾ
ਅੱਛਾ ਮਤਲਬ ਘਰੇ ਵੀ ਬਣਾਓਣੇ ਓ ਯਾੱ ਫਿਰ ਮਾਰਕੀਟ ਤੋਂ ਈ ਲੈ ਕੇ ਆਣੇ ਓ ਤੁਸੀਂ।
ਕਰੇ ਅੱਜ ਤੱਕ ਕਿਸੇ ਨੇ ਮੋਮੋਜ਼ ਨਾ ਤਾਂ ਮੇਰੇ ਕਰੇ ਕੋਈ ਮੋਮੋਜ਼ ਖਾਣ ਨੂੰ ਪਸੰਦ ਕਰਦਾ ਮੈਨੂੰ ਪਸੰਦ ਨੇ ਮੈਨੂੰ ਤੇ ਮੇਰੀ ਪੈਣ ਨੂੰ ਮੇਰੇ ਮੇਰੀ ਪੈਣ ਤੇ ਬਾਹਰ ਐ ਤੇ ਓਨੂੰ ਮੈਂ ਫੇਰ ਇੱਕ ਵਾਰ ਮੋਮੋਜ਼ ਖਾਂਦੀ ਨੂੰ ਨਾ, ਮੈਂ ਖਾ ਰੀ ਸੀ ਮੋਮੋਜ਼ ੳਨੂੰ ਵੀਡੀਓ ਪੇਜੀ। ਤੇ ਓ ਕੈੰਦੀ ਯਾਰ ਕਿ ਕੇ੍ਵਿੰਗਸ ਹੁੰਦੀਆਂ ਨੇ ਨਾਂ ਜੋ ਮਤਲਬ ਪਤਾ ਨੀ ਯਾਰ ਮੋਮੋਸ ਦੇਖ ਕੇ ਨਾ ਫੀਲ ਹੁੰਦਾ ਵੀ ਖਾਈਏ ਪਤਾ ਨੀ ਕਾਤੋ
ਪਤਾ ਨੀ ਕਿਉਂ ਲੋਕ ਇਹਨੇ ਮੋਮੋਜ਼ ਦੇ ਵਿੱਚ ਪੈਂਦੇ ਨੇ ਕਿ ਮੋਮੋਸ ਖਾਓ-ਖਾਓ, ਮੈਂ ਕੇਹਾ ਨਈ ਮੈਨੂੰ ਟੇਸਟੀ ਲਾਗਦੇ। ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਬੋਹਤ ਕਟ ਖਾਂਣੀ ਆ। ਮੈਂ ਤਾਂ ਅੱਧੀਆਂ ਚੀਜ਼ਾਂ ਮੈਂ ਅਦੀਆਂ ਚੀਜ਼ਾਂ ਟਰਾਈ ਵੀ ਨਹੀ ਕੀਤੀਆਂ ਹੈਗੀਆਂ।
ਨਾ ਯਾਰ ਮੈਨੂੰ ਤਾਂ ਬੋਤ ਪਸੰਦ ਨੇ, ਮੈਂ ਤੈਨੂੰ ਕਿਉਂ ਝੂਠ ਕਹਾਂ ਮਤਲਬ ਜੇ ਕਿਤੇ ਬਨ ਰਹੇ ਹੋਣ ਮੈਨੂੰ ਨਾ ਉਹ ਲਾਲ ਚਟਨੀ ਹੁੰਦੀ ਉਹ ਏਨੀ ਵਧੀਆ ਲੱਗਦੀ ਹੈ ਨਾ ਉਹਨਾਂ ਬਿਨਾਂ ਮਯੋਨਿਸ ਬਿਨਾਂ ਮੇਰਾ ਸਰਜੂ ਲਾਲ ਚਟਨੀ ਬਿਨਾਂ ਨਈ, ਲਾਲ ਚਟਨੀ ਨਾਲ ਮੋਮੋਸ ਮੈਂ ਕਲ ਮੈਨੂੰ ਪਤਾ ਜਸਟ ਮੈਂ ਅਪਨਾ ਵੇਟ ਲੋਸ ਕਰਨਾ ਤਾਂ ਨੀ ਮੈਂ ਖਾਧ ਦੇ ਕਿਉਂਕਿ ਉਹਦੇ ਚ ਮੈਦਾ ਹੁੰਦਾ ਬਹੁਤ ਜਿਆਦਾ, ਬਟ ਉਹਨੂੰ ਹੈਲਦੀ ਤਰੀਕੇ ਨਾਲ ਆਟੇ ਨਾਲ ਵੀ ਬਣਾਇਆ ਜਾ ਸਕਦਾ ਮੋਮੋਜ਼ ਨੂੰ ਤੇ ਉਹ ਉਹਦੇ ਵਿੱਚ ਜੋ ਫੀਲਿੰਗ ਕਰਦੇ ਨੇ ਨਾ ਮੋਮੋਸ ਦੇ ਵਿੱਚ ਉਹ ਫੀਲਿੰਗ ਨਾ ਮਤਲਬ ਪ੍ਰੋਪਰ ਐਨ ਮਤਲਬ ਤਾਜ਼ੀਆਂ ਸਬਜ਼ੀਆਂ ਉਹ ਕਿਉਂਕਿ ਹੁਣ ਤਾਂ ਬਾਸੀ ਵਗੈਰਾ ਹੁੰਦਾ ਏ। ਕਿਉਂਕਿ ੳ
ਹਾਂਜੀ ਹਾਂ ਵੈਸੇ ਮਤਲਬ ਅਗਰ ਤੁਹਾਨੂੰ ਹਾਂ ਅਗਰ ਤੁਹਾਨੂੰ ਟੇਸਟੀ ਲੱਗਦੇ ਆ ਫੇਰ ਤੁਸੀਂ ਇੱਕ ਵਾਰ ਘਰੇ ਟਰਾਏ ਕਰ ਲਓ ਕਿਉਂਕਿ ਅੱਜ ਕਲ ਤਾਂ ਹਰ ਇੱਕ ਚੀਜ਼ ਦੀ ਰੈਸਪੀ, ਹਾਂ ਇਹ ਵੀ ਹੈਗਾ ਕਿਉਂਕਿ ਤੇ ਸਹੀ ਹੈ
ਮੈਂ ਤਾਂ ਕੰਮ ਖ਼ਰਾਬ ਕਰ ਦਿੰਦੀ ਹਾਂ ਕਿਚਨ ਚ ਜਾ ਕੇ ਪਤਾ ਨੀ ਕਾਤੋਂ ਯਾਰ, ਮੇਰੇ ਫੇਰ ਬਹੁਤ ਤੇ ਮੈਨੂੰ ਸੁਣਨ ਨੂੰ ਪੈਂਦਾ ਵੀ ਹਾਂ ਤਨੇ ਆਹ ਕਰਤਾ, ਆਹ ਕਰਤਾ, ਭਾਂਡੇ ਖਰਾਬ ਕਰਤੇ, ਇੰਨੇ ਭਾਂਡੇ ਖ਼ਰਾਬ ਕਰਤੇ
ਹਾਂ ਵੈਸੇ ਤੁਸੀਂ ਮਤਲਬ ਘਰ ਦਾ ਕੰਮ ਕਰਦੇ ਹੋ ਜਾਂ ਨਹੀਂ ਕਰਦੇ।
ਹਾਂ ਮੈਂ ਘਰ ਦਾ ਕੰਮ ਤਾਂ ਕਰ ਲੈਂਣੀ ਹਾਂ। ਨੋਰਮਲ ਜੋ ਕੰਮ ਹੁੰਦੇ ਨੇ, ਹਾਂ।
ਕੁਛ ਬਣਾ ਲੈਂਨੇ ੳ।
ਹੂੰ ਰਾਤ ਬਣਾਇਆ ਸੀ ਮੈ ਨੀ ਬਣਾਇਆ ਸੀ ਅਸੀ ਥੱਕ ਕੇ ਆਏ ਤੇ ਮੰਮੀ ਕਹਿੰਦੀ ਮੇਰੇ ਤੇ ਤੋਂ ਹੁੰਦਾ ਨਹੀ। ਫੇਰ ਮੈਂ ਹੀ ਬਣਾਇਆ। ਨਹੀਂ ਸਬਜ਼ੀ ਵਗੈਰਾ ਮੇਰੀ ਦਾਦੀ ਨੇ ਬਣਾਤੀ ਸੀ ਤੇ ਰੋਟੀਆਂ ਬਣਾ ਬਣਾਤੀਆਂ ਮੈਂ ਰੋਟੀ ਨਹੀ ਖਾਣੀ ਸੀ। ਨਾ ਮੇਰੀ ਮੰਮੀ ਨੇ, ਨਾ ਮੇਰੀ ਦਾਦੀ ਨੇ ਤੇ ਡੈਡੀ ਜੋਗੀਆਂ ਬਸ ਛੇ, ਸੱਤ ਰੋਟੀਆਂ ਲਾਤੀਆਂ।
ਔਕੇ ਔਕੇ, ਠੀਕ ਹੈ ਠੀਕ ਹੈ। ਵੈਸੇ ਸਹੀ ਹੈ, ਇਹ ਵੀ ਆਉਣਾ ਚਾਹੀਦਾ। ਕੰਮ ਕੀ ਅਗਰ ਆਪਾਂ ਇਕੱਲੇ ਹੋਈਏ ਨਾ ਘਰੇ ਭੁੱਖੇ ਤਾਂ ਨਹੀਂ ਰਵਾਂਗੇ। ਘੱਟੋ ਘੱਟ ਜੇ ਆਪਾਂ ਰੋਟੀ ਬਣਾਉਣੀ ਆਉਂਦੀ ਹੋਊਗੀ
ਰੋਟੀ ਪਾਣੀ ਮੈਨੂੰ ਜੇ ਕੋਈ ਬੰਦਾ ਇਕੱਲਾ ਰਹਿ ਰਿਹਾ ਹੋਸਟਲ ਚ ਰਹਿ ਰਿਹਾ ਜਾਂ ਤਿੰਨ, ਚਾਰ ਜਣੇ ਰਹਿ ਰਹੇ ਨੇ ਤਾਂ ਸਬਜ਼ੀ ਵਗੈਰਾ ਕੋਈ ਨਹੀਂ ਬਣਾਉਂਦਾ। ਅੱਜ ਕਲ ਨਾ ਬਹੁਤ ਅਡਵਾਂਸ ਜੇ ਹੋ ਗਏ ਲੋਕ ਤਾਂ ਫਿਰ ਜਿਆਦਾ ਨਾ ਰਾਈਸ ਵਗੈਰਾ ਰਾਈਸ ਦਹੀ ਐਵੇਂ ਦਾ ਕੁਛ ਖਾਣਾ ਪਸੰਦ ਕਰਦੇ ਨੇ।
ਇਹਾਂ ਸਹੀ ਹੈ, ਰਾਈਸ ਬਹੁਤ
ਕਿਉਂਕਿ ਫੇਰ ਰੋਟੀ ਦਾ ਤਾਂ ਬਹੁਤ ਕੰਮ ਵੱਡਾ ਹੋ ਜਾਂਦਾ ਏ। ਉਹ ਤਾਂ ਵੱਡੀ ਫੈਮਿਲੀ ਹੋਵੇ ਤਾਂ ਹੁੰਦਾ ਜਿਵੇਂ ਹੁਣ ਡੈਡੀ ਨੇ ਖੇਤ ਵਗੈਰਾ ਦਾ ਕੰਮ ਕਰਦੇ ਨੇ ਨਾ, ਅਸੀ ਫੇਰ ਹੈਨਾ, ਡੈਡੀ ਫਾਰਮਰ ਨੇ ਤਾਂ ਉਹ ਖੇਤ ਦਾ ਕੰਮ ਕਰਦੇ ਨੇ ਤਾਂ ਉਹਦੇ ਚ ਨਾ ਭੁੱਖ ਜ਼ਿਆਦਾ ਲੱਗਦੀ ਉਹਦੇ ਲਈ ਰੋਟੀ ਚਾਹੀਦੀ ਹੈ ਬਟ ਆਪਾਂ ਕਿਹੜਾ ਕੋਈ ਕੰਮ ਕਰਦੇ ਹਾਂ ਮਤਲਬ ਦੂਜੀ ਤਰ੍ਹਾਂ ਦਾ, ਜ਼ਿਆਦਾ ਹੈਵੀ
ਹੂੰ।
ਆਈ ਥਿੰਕ ਰੋਟੀ ਇੱਕ ਟਾਈਮ ਖਾ ਲਈਏ ਬਾਕੀ ਟਾਇਮ ਆਪਾਂ ਫਾਈਬਰ ਅਹ ਵਾਲੀਆਂ ਚੀਜ਼ਾਂ ਜਾਂ ਫਿਰ।
ਸਹੀ ਹੈ, ਸੈਲਡ ਵਾਲ਼ਾ ਫਰੂਟ ਹੋਵੇ, ਹਾਂ ਉਹੀ ਹੈ ਕਿ ਮੈਂ ਕਹਿ ਰਹੀ ਹਾਂ ਤੁਸੀਂ ਚਾਹੇ ਸਿੰਪਲ ਰਾਈਸ ਬਣਾਓ ਦਾਲ ਨਾਲ ਜਾਂ ਹੈਨਾ ਨਮਕੀਨ ਚਾਵਲ ਮਿੱਠ ਮਿੱਠੇ ਕੋਈ ਵੀ ਬਣਾਓ ਹਰ ਇੱਕ ਚੀਜ਼ ਨਾਲ ਟੇਸਟੀ ਲੱਗਦੇ ਨੇ ਉਹ।
ਜਲਦੀ ਬਣ ਜਾਂਦੇ ਨੇ ਉਹ ਇੰਨਾ ਟਾਈਮ ਨਹੀ ਲੱਗਦਾ। ਨਾਲੇ ਰੋਟੀ ਚ ਤਾਂ ਪਹਿਲਾਂ ਆਟਾ ਗੁਨੋ, ਹਾਂ ਬਹੁਤ ਕੁਛ ਆ।
ਅਹ ਵੈਸੇ ਰਾਈਸ ਤਾਂ ਹਰ ਕਿਸੇ ਦੇ ਫੇਵਰੇਟ ਹੁੰਦੇ ਆ ਮਤਲਬ ਕਿ ਕਹਿੰਦਾ ਕਿ ਹਾਂ ਅਸੀਂ ਤਾਂ ਹਰ ਇੱਕ ਚੀਜ਼ ਨਾਲ ਖਾ ਲ
ਹਾਂ ਹਿੰਦੀ ਚ ਉਹਨੂੰ ਪਲਾਓ ਕਹਿੰਦੇ ਨੇ। ਹਨਾ ਪੁਲਾਓ ਰਾਈਸ ਨੂੰ ਪੁਲਾਓ ਕਹਿੰਦੇ ਨੇ, ਆਪਾਂ ਚੌਲ ਕਹਿੰਣੇ ਹ ਆਪਾਂ।
ਉਹ ਹਾਂ ਬਿਲਕੁਲ ਤੁਸੀਂ ਮਤਲਬ ਕਿ ਕੀ
ਹੈਲੋ
ਹਾਂਜੀ।
ਮੈਨੂੰ ਨਮਕੀਨ ਹਾਂ, ਹਾਂ ਆਵਾਜ਼ ਆ ਰਹੀ ਹੈ ਹੁਣ ਪਹਿਲਾਂ ਆਵਾਜ਼ ਆ
ਠੀਕ ਹੈ-ਠੀਕ ਹੈ।
ਮੈਂ ਇਹ ਕਹਿ ਰਹੀ ਹਾਂ ਕਿ ਵੀ ਮੈਨੂੰ ਤਾਂ ਨਮਕੀਨ ਚੌਲ ਪਸੰਦ ਨੇ ਜਾਦਾ।
ਚਲੋ ਵਧੀਆ ਹਾਂ।
ਹਾਂਜੀ ਮੈਨੂੰ ਸਪਾਈਸੀ ਜਾਦਾ ਪਸੰਦ ਨੇ ਮਿੱਠੇ ਨੀ ਇੰਨੇ ਪਸੰਦ ਬਟ ਸਪਾਈਸੀ ਜਾਦਾ ਪਸੰਦ ਨੇ ਉਹ ਵੀ ਪਸੰਦ ਨੇ ਬਟ ਘੱਟ ਨੇ।
ਠੀਕ ਹੈ-ਠੀਕ ਹੈ ਫੇਰ ਤੁਹਾਡਾ ਮਤਲਬ ਹਰੀ ਮਿਰਚ ਵਗੈਰਾ ਸਭ ਕੁੱਛ ਖਾ ਲੈਂਦੇ ਹੋ ਅਗਰ ਤੁਹਾਡੇ ਸਪਾਈਸ ਲੈਵਲ ਜਾਦਾ ਹੋਣਾ
ਹਮ ਮੈਂ ਹਰੀ ਮਿਰਚ ਵੀ ਖਾ ਲੈਨੀ ਹਾਂ, ਲਾਲ ਮਿਰਚ ਵੀ ਖਾ ਲੈਨੀ ਹਾਂ। ਹਮ ਹੋਰ ਇਹ ਤੋਂ ਬਿਨਾਂ ਆਈ ਥਿੰਕ ਕੋਈ ਵੀ ਪੀਕਲ ਹੋਵੇ ਜਿਵੇਂ ਕਿ ਸਾਡੇ ਨਾ ਹਰੀ ਮਿਰਚ ਦਾ ਪੀਕਲ ਹੈ ਇੰਨਾ ਵਧੀਆ ਨਾ ਉਹਦੇ ਬਿਨਾਂ ਨਾ ਰੋਟੀ ਖਾਣ ਚ ਮਜ਼ਾ ਨੀ ਆਉਂਦਾ। ਮਤਲਬ ਉਹਦੇ ਸਪਾਈਸ ਲੈਵਲ ਉਹਦਾ ਠੀਕ ਹੈ ਇਨਾ ਜਿਆਦਾ ਨੀ ਹੈਗਾ ਵੀ ਬਾਲੀ ਜਾਦਾ ਸਪਾਈਸੀ ਆ ਹੋਰ ਕੁਛ ਹੈ ਹੀ ਨਹੀਂ ਉਹ ਨਾ ਆਈਜ਼ ਲਈ ਵੀ ਵਧੀਆ। ਨਹੀਂ ਖੱਟੀ ਮਿੱਠੀ ਨੀ ਹੈਗੀ ਤਾਂ ਸਪਾਈਸੀ ਹੈ ਬਟ ਇੰਨੀ ਜਾਦਾ ਸਪਾਈਸੀ ਨੀ ਨੋਰਮਲ ਸਪਾਈਸੀ ਵੀ ਆਪਾਂ ਖਾ ਲਈਏ ਵਧੀਆ ਪ੍ਰੋਪਰ।
ਹਾਂਜੀ ਵੈਸੇ ਹਾਂ। ਅਚਾਰ ਤਾਂ ਅਸੀਂ ਵੀ ਕਾਫ਼ੀ ਪਾ ਰੱਖਿਆ ਮੈਂ ਹਰੀ ਮਿਰਚ ਦਾ ਵੀ, ਲਾਲ ਦਾ ਨਿੰਬੂ ਹੋ ਗਏ, ਅੰਬ ਦਾ ਹਾਂਜੀ। ਮੈਂ ਕੱਲ ਹੀ ਅੰਬ ਦਾ ਦਾਲ ਦੇ ਨਾਲ ਅੰਬ ਦਾ ਚਾਰ ਇੰਨੀ ਟੇਸਟੀ ਲੱਗੀ ਨਾ ਰੋਟੀ ਅਗਰ ਤੁਹਾਨੂੰ ਨਾ ਵੀ ਹਾਂ ਅਗਰ ਤੁਹਾਨੂੰ ਭੁੱਖ ਨਾ ਵੀ ਹੋਵੇ ਨਾ ਤਾਂ ਅਚਾਰ ਬੋਹਤ ਹੀ ਜਾਦਾ ਵਧੀਆ।
ਅਚਾਰ ਵੀ ਵਧੀਆ ਲੱਗਦੇ ਨੇ ਇੱਕ ਦੁਪਹਿਰ ਟਾਈਮ ਦੇ ਵਿੱਚ ਜੇ ਆਪਾਂ ਚਾਹ ਪੀ ਰਹੇ ਹੁੰਦਾ ਉਹਦੇ ਨਾਲ ਅਚਾਰ ਹੋ ਗਿਆ ਇੱਕ ਇੱਕ ਰੋਟੀ ਜਾਂ ਫਿਰ ਉਹ ਵੀ ਆ ਸਵੇਰੇ ਲਾਈ ਵੀ ਰੋਟੀ ਵੀ ਭਾਵੇਂ ਤਾਜ਼ੀ ਨਾ ਲਾਓ। ਉਹਦੇ ਨਾਲ ਵੀ ਵਧੀਆ ਲੱਗਦਾ ਹੂੰ।
ਬਿਲ ਬਿਲਕੁਲ। ਉਹੀ ਹੈ ਕਿ ਅਚਾਰ ਤਾਂ ਹਰ ਇੱਕ ਚੀਜ਼ ਨਾਲ ਵਧੀਆ ਲੱਗਦਾ ਚਾਹੇ ਤੁਸੀਂ ਸਿੰਪਲ ਪਰਾਂਠੇ ਨਾਲ ਖਾਓ, ਚਾਹੇ ਰੋ ਟੀ ਨਾਲ ਖਾਓ।
ਨਈ ਬਹੁਤ ਵਧੀਆ ਯਾਰ ਅਚਾਰ ਵਗੈਰਾ ਸਾਰੀਆਂ ਚੀਜ਼ਾਂ ਪਾਉਣੀਆਂ ਚਾਹੀਦੀਆਂ ਨੇ। ਆਉਂਦਾ ਸੋਨੂੰ ਚਾਰ ਪਾਉਣਾ?
ਨਈਂ-ਨਈਂ ਮੇਰੇ ਤਾਂ ਮੰਮਾ ਤੇ ਦਾਦੀ ਹੀ ਪਾਉਂਦੇ ਨੇ।
ਆਪਾਂ ਨੂੰ ਕੁਛ ਨੀ ਆਉਂਦਾ ਨਾ ਮੈਨੂੰ ਆਵੇ ਕੁਛ ਆਪਾਂ ਕੀ ਕਹਿ ਰਹੇ ਹਨਾ।
ਆਪ ਆਪਣੀ ਨਈਂ-ਨਈਂ ਅਗਲੀ ਵਾਰ ਤਾ ਮੈਨੂੰ ਲੱਗਦਾ ਜਦ ਤੱਕ ਆਪਣਾ ਟਾਈਮ ਆਊਗਾ ਨਾ ਆਪਾ ਤਾ ਐ ਕਹਿ ਦਾਂਗੇ ਕਿ ਮਾਰਕੀਟ ਤੁਸੀ ਲੈ ਆਓ ਸਾਨੂੰ ਕੁਛ ਨੀ ਆਉਂਦਾ।
ਵਾਲਾ ਜਾ ਵੀ ਕੰਮ ਔਖਾ ਕਰ ਰੱਖਿਆ ਨਹੀਂ ਇਹ ਸਿੱਖੂਗੀ ਮਤਲਬ ਸਭ ਕੁਛ ਸਿੱਖੂ। ਆਪਦੇ ਲਈ ਸਿੱਖਣਾ ਕਿਸੇ ਲਈ ਥੋੜ੍ਹੀ ਆਪ ਵੀ ਤਾਂ ਮਨ ਕਰਦਾ ਖਾਣ ਨੂੰ।
ਨਹੀਂ ਪਰ ਤੁਸੀਂ ਦੇਖੋ ਵੀ ਹਨਾ ਆਪਣੇ ਦਾਦੀ ਨੇ ਕਿੰਨਾ ਕੁਛ ਕੀਤਾ। ਤਾਂ ਕਦੇ ਚਾਦਰਾਂ ਕੱਢੀਆਂ ਫੁਲਕਾਰੀ ਕੱਢੀ ਆਪਾਂ ਨੂੰ ਕੁਛ ਨੀ ਆਂਦਾ।
ਮੇਰੀ ਮੰਮੀ ਨੇ ਕਿੰਨਾ ਕੁਛ ਸਾਰਾ ਆਰਟ ਵਰਕ ਪਿਆ ਗਾ ਪੇਟੀ ਚ ਬੰਦ ਕਰਿਆ।
ਹਾਂਜੀ ਹਾਂ ਮੇਰੀ ਮੰਮਾ ਦਾ ਵੀ ਇਹੀ ਕਹਿੰਦੇ ਕਿ ਅਸੀਂ ਤਾਂ ਇਹੀ ਕੁਛ ਕਰੇ ਆ।
ਨਹੀਂ ਯਾਰ ਫਿਰ ਵੀ ਠੀਕ ਐ ਉਹਨਾਂ ਨੇ ਸਕਿੱਲਸ ਤਾਂ ਕਰੀਆਂ ਨੇ ਉਦੋਂ ਐਜੂਕੇਸ਼ਨ ਨਹੀਂ ਹੁੰਦੀ ਸੀ ਇੰਨੀ
ਹੂੰ। ਬਿਲਕੁਲ ਹਾਂਜੀ ਠੀਕ ਆ ਜੀ ਠੀਕ ਆ ਓਕੇ।